ਹਾਂਜੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ, ਹੋਰ ਠੀਕ ਹੋ
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ
ਹਾਂਜੀ, ਮੈਂ ਵੀ ਵਧੀਆ ਹੋਰ ਕੀ ਕਰ ਰਹੇ ਸੀ
ਬਸ ਕੁਛ ਨਹੀਂ, ਮੈਂ ਬੈਠੀ ਹੋਈ ਸੀਗੀ ਤੁਸੀਂ ਦੱਸ ਹੈ-
ਬਸ ਕੁਛ ਨੀ, ਮੈਂ ਨਾ ਜਿਹਰਾ ਹੁਣੇ ਮਤਲਬ ਕਿ ਥੋੜਾ ਸ ਕੰਮ ਸੀ, ਮੈਨੂੰ ਤੁਹਾਡੇ ਤੋਂ ਤੇ ਮੈਂ ਕਿਹਾ ਫੋਨ ਮਿਲਾ ਕੇ ਤੁਹਾਨੂੰ ਮ ਪੁੱਛਿਆ ਤੇ ਮੈਂ ਕਹਿ ਰਹੀ ਸੀ, ਮੈਨੂੰ ਨਾ ਮੈਂ ਮਤਲ ਤੁਹਾਡਾ ਦੇਖਿਆ ਸੀ, ਪੇਜ ਤੇ ਉਸ ਚ ਤੁਸੀਂ, ਮਤਲਬ ਕੀ ਅੱਛੇ ਹੈਮ ਪਰ, ਗਿਫਟਸ ਵਗੈਰਾ ਬਣਾਏ ਹੋਏ ਸੀ ਤੇ ਹਾਂਜੀ ਜੀ, ਤੇ ਮੈਨੂੰ ਮੈਂ ਕਿਹਾ ਬਣਵਾਣਾ ਸੀ ਤੇ ਤੁਸੀਂ ਜਰਾ ਮੈਨੂੰ ਦੱਸੋ, ਕਿ ਤੁਸੀਂ ਕੀ ਚਾਰਜ ਵਗੈਰਾ ਲੈਂਦੇ ਹੋ
ਹਾਂ ਹਾਂ, ਤੁਸੀਂ ਸਮਾਨ ਆਪਣਾ ਲਓ ਕਿ ਜਾਂ, ਫਿਰ ਮੈਂ ਲਗਾਵਾਂ
ਨਹੀਂ ਨਹੀਂ, ਤੁਸੀਂ ਸਾਰਾ ਕੁਛ ਤੁਹਾਡਾ ਹੀ, ਬਸ ਮੈਂ ਖਾਲੀ ਨਾ ਮਤਲਬ ਕਿ ਉਹ ਪੇਮੈਂਟ ਕਰ ਦਾਂਗੀ ਰ ਮੈਨੂੰ ਸਮਾਨ ਵੀ ਨਾ ਅਮਮ ਹੋਮ ਡਿਲੀਵਰੀ ਚਾਹੀਦੀ ਹੈ
ਅੱਛਾ, ਹੋਮ ਡਿਲੀਵਰੀ ਚਾਹੀਦੀ ਆ ਤੇ ਫਿਰ ਉਸ ਤੇ ਤੁਹਾਨੂੰ ਕੀ ਕਹਿੰਦੇ ਆ
ਕੇ ਪੁੱਛਲਾ ਮੈਂ
ਹਾਂ ਹਾਂ ਕੋਈ ਨੀ ਤੇ ਹੋਮ ਡਿਲੀਵਰੀ ਚ ਚਾਹੀਦੀ ਐ ਨਾ ਤੁਹਾਨੂੰ ਤੇ ਫੇਰ ਉਹਦੇ ਲੀਏ ਤੁਹਾਨੂੰ ਅਗਰ ਕਿੰਨੇ ਬਣਵਾਉਂਦੇ ਨੇ ਹੈਮਪਰ।
ਮੈਨੂੰ ਘੱਟ ਤੋਂ ਘੱਟ ਐਕਚੁਲੀ ਚ ਨਾ ਮੇਰੇ ਮੁੰਡੇ ਦਾ ਬਰਡੇ ਆ ਰਿਐ ਤੇ ਮੈਂ ਉਸ, ਲਿਆ ਤੁਸੀਂ ਮਤਲਬ ਕੀ ਮਤਲਬ ਕਿ ਵਿਦਇਨ ਵਨ ਵੀਕ ਚ ਬਣ ਜਾਣਗੇ।
ਹਾਂ ਹਾਂ ਇਹ ਤੇ ਤੁਹਾਨੂੰ ਦੋ ਦਿਨ ਚ ਬਣਾ ਕੇ ਦੇਦਾਂਗੇ ਇਸਨੂੰ,
ਤੇ ਠੀਕ ਏ-ਠੀਕ ਏ ਕਿਉਕਿ ਨਾ ਨੈਕਸਟ ਅ ਵੀਕ ਈ ਓਦਾ ਬਰਥ ਡੇ ਹੈਗਾ ਏ ਤੇ ਮੈਨੂੰ ਘਟ ਤੋਂ ਘੱਟ ਤੁਸੀ ਵੀਹ ਤੇ ਬਣਵਾ ਈ ਦੋ। ਵੀਹ-ਪੱਚੀ ਤੇ ਬਣਵਾ ਈ ਦੋ ਤੁਸੀ। ਪੱਚੀ ਬਣਵਾ ਦੋ ਇੱਕ ਕੰਮ ਕਰੋ ਕਿਉਂਕਿ ਉਹ ਸਕੂਲ ਫਰੈਂਡਸ ਵੀ ਹੈਗੇ ਨੇ, ਫੇਰ ਕਲੋਨੀ ਦੇ ਫਰੈਂਡਸ ਵੀ ਹੈਗੇ ਨੇ, ਫਿਰ ਰਿਲੇਟਿਵਸ ਦੇ ਵੀ ਬੱਚੇ ਵਗੈਰਾ ਹੈਗੇ ਨੇ। ਤੇ ਘੱਟ ਤੋਂ ਘੱਟ ਪੱਚੀ ਤੀਹ ਦੇ ਚਈਏ ਈ ਹੋਣਗੇ। ਤੁਸੀਂ ਕੰਮ ਕਰੋ ਤੀਹ ਦਾ ਔਡਰ ਲਿਖ ਲਓ ਹੁਣ ਮੇਰਾ।
ਹਾਂ, ਦੋ-ਤਿੰਨ ਬੱਚੇ ਐਕਸਟਰਾ ਵੀ ਆ ਜਾਂਦੇ ਨੇ ਨਾ।
ਜੀ ਔਈ ਫਿਰ ਕਈ ਹੁੰਦੇ ਨੇ, ਹਾਂਜ ਜੀ ਮੈਨੂੰ ਮੈਂ ਪੁੱਛ ਰਹੀ ਸੀ ਥੋੜਾ ਸਾ ਮੈਨੂੰ ਦੋਗੇ ਤੁਸੀ ਆਪਣਾ ਐਸਟੀਮੇਟ ਮਤਲਬ ਕੀ ਚਾਰਜਸ ਔਰ ਉਸ ਚ ਕੀ ਹੋਏਗਾ ਫਿਰ ਮੈਂ ਉਸਦੇ ਰਿਗਾਰਡਿੰਗ ਤੁਆਨੂੰ
ਦੇਖੋ ਇੱਕ ਤੇ ਹੁੰਦਾ ਤੁਹਾਡਾ ਲੋਲੀ ਪੋਪ ਵਾਲਾ ਹੈਮਪਰ, ਲੌਲੀਪੋਪ ਤੇ ਹੈਮਪ ਉਰ ਚ ਕੀ ਹੁੰਦੈ ਕਿ ਅਸੀਂ ਨਾ ਕੀ ਕਰਦੇ ਆਂ ਜੋ ਉਹਦੀ ਸਟਿਕ ਹੁੰਦੀ ਏ ਨਾ ਉਹਨੂੰ ਆਪਾਂ ਪੈਨਸਿਲ ਲੈ ਲੈਂਦੇ ਆਂ।
ਔਕੇ।
ਤੁਸੀ ਲੈ ਕਰ ਔਰ ਉਹਦੇ ਉਪ ਪਰ ਅਸੀਂ ਲਗਾ ਦਿੰਦੇ ਆਂ ਟੋਫੀਜ਼ ਵਗੈਰਾ, ਕੈਂਡੀਸ ਵਗੈਰਾ। ਠੀਕ ਐ, ਇਹ ਤੁਹਾਡਾ ਪੈ ਜਾਂਦੈ ਪੰਦਰਾਂ ਤੋਂ ਵੀਹ ਰੁਪਏ ਦਾ।
ਅੱਛਾ ਨੀ, ਨੀ, ਨੀ। ਥੋੜਾ ਸਈ-ਸਈ ਮਤਲਬ ਕਿ ਅੱਛੀ ਥੋੜਾ ਲੱਗ ਅੱਗੇ ਨਾ
ਨਈ ਉਹ ਸਾਡੇ ਕੋਲ ਸਾਰੇ ਪਲੈਨਸ ਨੇ ਨਾ ਕਿਉਂਕਿ ਸਾਰੇ ਕਸਟਮਰਸ ਇੱਕੋ ਜਿਹੇ ਨੀ ਹੁੰਦੇ। ਕਿਸੇ ਦਾ ਬਜਟ ਹੁੰਦਾ ਐ ਵੱਧ ਵੱਧ ਤੋਂ ਵੱਧ ਕਿਸ ਜਿੱਦਾਂ ਕਾਰਟੂਨਸ ਹੈ। ਮੇਰੇ ਕੋਲ ਹੈਮਪਰ ਪੰਦਰਾਂ ਰੁਪਏ ਤੋਂ ਲੈ ਕਰ ਪੰਜ ਸੌ ਰੁਪ ਲੱਗਦਾ ਹੈਮਪਰ ਮੇਂ। ਜੇੜਾ ਉਸ ਤੋਂ ਉੱਪਰ ਨੀ ਮਿਲੇਗਾ ਜੈਸਾ ਜਿਸ ਦੀ
ਤੇ ਤੁਸੀ ਹੰਡਰਡ ਦੇ ਅਰਾਉਂਡ ਦਾ ਕੁਛ ਮੈਨੂੰ ਦੱਸੋ।
ਹਾਂ ਤੇ ਹੰਡਰਡ ਦੇ ਆਸ ਪਾਸ ਦਾ ਮੈਂ ਦੱਸ ਦਿੰਦੀ ਹਾਂ, ਵੈਸੇ ਫਿਫਟੀ ਵਾਲੇ ਵੀ ਮੇਰੇ ਕੋਲ ਬਹੁਤ ਅੱਛੇ ਅੱਛੇ ਪਲੈਨਸ ਨੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਹਾਂ ਹਾਂ ਮੈਂ ਫਿਫਟੀ ਤੋਂ ਸਟਾਰਟ ਕਰ ਦਿੰਦੀ ਹਾਂ ਤੁਹਾਡੇ ਲਈ ਤੇ ਫਿਫਟੀ ਵਾਲੇ ਹੈਂਪਰ ਹੋਏਗੀ ਨੀਚੇ- ਜੈਸੇ ਬਰਥਡੇ ਕੇਕ ਨਹੀਂ ਹੁੰਦੇ ਜਿਸ ਪਲੇਟ ਦੇ ਉੱਪਰ ਹੁੰਦੇ ਨੇ ਗੋਲਡਨ ਵਾਲੀ, ਹੈਨਾ ਹਾਂ ਹਾਂ ਹਾਂ ਓਹੀ ਤੇ ਉਹ ਉਹ ਪਲੇਟ ਹੋਏਗੀ ਪਲੇਟ ਦੇ ਉੱਪਰ ਆਪਾਂ ਲਗਾਵਾਂ ਠੀਕ ਹੈ ਔਰ ਬ੍ਰਿਟਾਨੀਆ ਬਿਸਕਿਟਸ ਵਗੈਰਾ ਕੈਂਡੀਜ਼ ਲਗਾਵਾਂਗੇ ਠੀਕ ਹੈ ਔਰ ਇਹ ਉਸ ਜਏਗਾ ਤੁਹਾਡਾ ਫਿਫਟੀ ਰੁਪੀਜ਼ ਦੇ ਅੰਦਰ ਉੱਪਰੋਂਦੀ ਡੈਕੋਰੇਟ ਹੋਏਗਾ ਦੇ ਨਾਲ
ਹਾਂਜੀ
ਹੈਗਾ ਤੁਹਾਡਾ ਫਿਫਟੀ ਰੁਪੀਜ਼ ਦਾ ਠੀਕ ਹੈ ਔਰ ਇਸ ਤੋਂ ਉੱਪਰ ਜਾਓ ਤੇ ਉਹ ਜੋ ਸਾਡੀ ਪਲੇਟ ਹੈ ਉਹ ਕਨਵਰਟ ਹੋ ਜਾਏਗੀ ਲੋਲੀਪੋਪ ਦੇ ਅੰਦਰ ਇੱਕ ਨੀਚ ਬਹੁਤ ਸੀ ਪਏਗੀ ਇਕ ਦੇ ਉੱਪਰ ਹੈ ਪਲੇਟ ਲੱਗੇਗੀ ਔਰ ਫੇਿਰ ਉਹ ਹੋ ਜਾਏਗਾ ਤੁਹਾਡਾ ਟੋਲੀਬੋਪ ਹੈਪਰ ਸੀਮ ਸਮਾਨ ਹੋਏਗਾ ਉਹ ਹੋ ਜਾਏਗਾ ਤੁਹਾਡਾ ਸਿਕਸਟੀ ਰੁਪੀਸ ਫਿਰ ਹੋਰ ਉੱਪਰ ਜਾਓਗੇ ਤੁਸੀਂ ਸੈਵਨਟੀ ਦਾ, ਤੇ ਸੈਵਨਟੀ ਦੇ ਉੱਪਰ ਥੋੜ੍ਹਾ ਉਹ ਪਲੇਟ ਨਾ ਹੋ ਕੇ ਇੱਕ ਨੀਚੇ ਅ ਸਕੁੈਰ ਬੋਕਸ ਆ ਜਾਏਗਾ ਸਕੈਰ ਬੋਕਸ ਦੇ ਅੰਦਰ ਛੋਟਾ-ਛੋਟਾ ਸਮਾਨ ਹੋਏਗਾ ਤੁਹਾਡਾ ਇਹੀ ਸ ਸਾਰਾ ਖਾਣ ਪੀਣ ਦਾ ਸਮਾਨ ਹੋਏਗਾਈ ਡਰਿੰਕ ਹੋਏਗੀ, ਔਰ ਡਰਿੰਕ ਦੇ ਨਾਲ ਵੱਡਾ ਹੋ ਜਾਏਗਾ ਇੱਕ ਕੀ ਕਹਿੰਦੇ ਆ ਚਿਪਸ ਵਗੈਰਾ ਵਗੈਰਾ ਫਨ ਫਲਿਪਸ ਵਗੈਰਾ ਬਿਸਕਿਟਸ ਹੋ ਜਾਣਗੇ। ਐਸਾ ਸਮਾਨ ਕਿ ਤੁਹਾਨੂੰ ਉਹ ਬਹੁਤ ਸਾਰਾ ਸਾਰਾ ਖੁਲਾ ਖੁਾ
ਠੀਕ ਹੈ ਹੋਰ ਅਗਰ ਜਿੱਦਾਂ ਕਿ ਮਤਲਬ ਨਾ ਖਾਣ ਪੀਣ ਦਾ ਨਾ ਛੱਡ ਕੇ ਕੋਈ ਥਿੰਗਸ ਵਗੈਰਾ ਜੋ ਯੂਜਫੁਲ ਬੱਚਿਆਂ ਦੇ ਆ ਜਾਣ ਐਸਾ ਕੁਛ।
ਐਸਾ ਤੇ ਫਿਰ ਹੈਂਪਰ ਫਿਰ ਇਹੀ ਹੁੰਦਾ ਕਿ ਤੁਸੀਂ ਇਹ ਸਭ ਸਮਾਨ ਲੈ ਲੋ ਅਹ ਬੋਟਲਸ ਲੈ ਲੋ।
ਹਾਂਜੀ ਮਤਲਬ ਜਿੱਦਾਂ ਕਿ ਹੋ ਗਿਆ ਨਾ ਹਾਂਜੀ ਮਤਲਬ ਮੈਂ ਸੋਚ ਰਹੀ ਸੀ ਜਿਸ ਤਰਾਂ ਕਿ ਛੋਟੀ ਸੀ ਇੱਕ ਬੋਟਲ ਹੋ ਗਈ ਥੋੜਾ ਸਾ ਮਤਲਬ ਕਿ ਸਮਾਨ ਬੱਚਿਆਂ ਦੇ ਕੰਮ ਦਾ ਸਮਾਨ ਜਿਹੜਾ ਆ ਜਾਏ ਥੋੜੀ ਅ ਉਹ ਹੋ ਗਈ ਸਟੇਸ਼ਨਰੀ ਆਈਟਮਸ ਹੋ ਗਈ ਨਾਲ ਬੋ ਚਲ ਹੋ ਗਈ ਨਾਲ ਕੁਛ ਜਮੈਟਰੀ ਬੋਕਸ ਵੱਕਨ ਆ ਟਿਫਿਨ ਬੋਕਸ ਵੱਕਨ ਏਦਾਂ ਦਾ ਕੁੱਛ ਹੈਂਪਰ ਜਿਆ ਮਤਲਬ।
ਅੱਛਾ ਉਹ ਤੇ ਫਿਰ ਤੁਹਾਨੂੰ ਮਾਰਕਿਟ ਤੋਂ ਹੀ ਮਿਲ ਸਕਦਾ ਹੈ ਮੈਂ ਤੁਹਾਨੂੰ ਦੱਸ ਦਾਂਗੀ ਮੇਰੀ ਦੁਕਾਨ ਹੈ ਹੋਲੀ ਉੱਧਰ ਤੁਹਾਨੂੰ ਸਾਰਾ ਸਮਾਨ ਮਿਲਦਾ ਜਾਏਗਾ ਮੇਰੀ ਆਪਣੀ ਦੁਕਾਨ ਹੈ।
ਪਰ ਮੈਂ ਤੁਹਾਨੂੰ ਜਿੱਦਾਂ ਕਿ ਮੈਨੂੰ ਜਿਸਦਾਂ ਕਿ ਜੋ ਸਮ ਸਮਾਨ ਬਣਵਾਨਣਾ ਹੈ ਮੈਂ ਉਸਦਾ ਤੁਹਾਨੂੰ ਸਮਾਨ ਲਿਆ ਕਦੇ ਤਾਂ।
ਹਾਂ।
ਤੁਸੀਂ ਮੈਨੂੰ ਫਿਰ ਮਤਲਬ ਸ਼ੋਪ ਤੋਂ ਤੁਸੀਂ ਜੋ ਦੱਸ ਰਹੇ ਹੋ ਉਥੋਂ ਹੀ ਅਗਰ ਤੁਸੀਂ ਕਰਵਾ ਦੋ ਮੈਨੂੰ ਅਰੇਂਜ ਤੇ। ਬਣਵਾ ਕੇ ਹੈਂਪਰ ਬਨਿਆ ਕਿਉਂਕਿ ਮੈਂ ਤੁਸੀਂ ਜਿੱਥੇ ਦੱਸੋਗੇ ਉੱਥੇ ਵੀ ਮੈਂ ਲੈਣ ਜਾਵਾਂਗੇ ਫੇਰ ਤੁਹਾਨੂੰ ਉੱਥੇ ਦੇਣ ਆਵਾਂਗੀ। ਤੇ ਤੁਸੀਂ ਉੱਥੇ ਉਹਨਾਂ ਦੇ ਨਾਲ ਤੁਹਾਡਾ ਕੋਂਟੈਕਟ ਹੋਏਗਾ ਤੇ ਤੁਸੀਂ ਡਾਇਰੈਕਟ ਹੀ ਉਹਨਾਂ ਕੋਲ ਉੱਥੇ ਮੰਗਵਾ ਲੋ।
ਦੇਖੋ ਮੇਰੇ ਕੋਲ ਜੋ ਸਮਾਨ ਹੈ ਨਾ ਇੱਕ ਬਹੁਤ ਅੱਛਾ ਪੀਸ ਆਇਆ ਦਾ ਹੈ। ਉਹਦੇ ਨਾਲ ਸਾਰਾ ਕੁਛ ਮਿਲੇਗਾ ਇੱਕ ਬਹੁਤ ਬੋਟਲ ਮਿਲੇਗੀ ਇੱਕ ਲੰਚ ਬੋਕਸ ਮਿਲੇਗਾ। ਲੰਚ ਬੋਕਸ ਦੇ ਨਾਲ ਤੁਹਾਨੂੰ ਇੱਕ ਮਿਲੇਗਾ ਜਮੈਟਰੀ ਬੋਕਸ। ਠੀਕ ਹੈ ਇਹ ਤਿੰਨ ਚੀਜ਼ਾਂ ਮਿਲਣਗੀਆਂ ਤੁਹਾਨੂੰ ਇੱਕ ਸੌ ਵੀਹ ਰੁਪਏ ਚ। ਇਹ ਪੂਰਾ ਬਣਿਆ ਬਣਾਇਆ ਸਮਾਨ ਏ ਸਾਨੂੰ ਪੈਕ ਕਰਨ ਦੀ ਨੀਡ ਹੈ, ਨਾ ਹੈਂਪਰ ਬਣਾਉਣ ਦੀ ਨੀਡ ਹੈ। ਪ੍ਰੋਪਰ ਇੱਕਦਮ ਪੈਕਡ ਹੋ ਜਾਂਦਾ। ਇੱਕ ਨੀਚੇ ਪਲੇਟ ਹੈ। ਬੋਕਸ ਹੈ ਬਕ ਇਸਦੇ ਅੰਦਰ ਸਾਰਾ ਸਮਾਨ ਫਿਟਿਡ ਆ। ਪਰ ਰੱਬਨ ਵਗੈਰਾ ਸਭ ਲਿਖਿਆ ਲਗਿਆ ਤੁਹਾਨੂੰ ਪੈਕਿੰਗ ਕਰਵਾਣ ਦੀ ਵੀ ਨੀਡ ਪਏਗੀ ਉਹਦਾ ਵੀ ਖਰਚਾ ਵੱਧ ਜਾਏਗਾ।
ਤੇ ਫਿਰ ਇਹ ਵੀ ਮੈਨੂੰ ਸਹੀ ਲੱਗ ਰਿਹਾ ਵੈਸੇ ਔਰ ਤੇ ਅੱਜ ਨੀ ਮੰਦੇ ਛੋਟੇ ਤੇ ਬੈਗਸ ਬੰਨੇ ਹੁੰਦੇ ਨੇ ਤੇ ਜਿਸ ਤਰ ਕਿ ਤੁਸੀਂ ਮੈਂ ਜਿਸ ਤੀਹ ਬਣਵਾਨਾ ਨਾ ਤੇ ਪੰਦਰਾਂ ਲੈ ਲਓ ਤੁਸੀਂ ਰੇਲੇਟਡ ਔਰ ਪੰਦਰਾਂ ਲੇਲੌ ਤੁਸੀਂ ਬੋਇਜ਼ ਦੇ ਤੇ ਮਤਲਬ। ਕਿ ਉਸ ਚ ਜਿਸ ਤਰ੍ਹਾਂ ਕਿ ਛੋਟੇ ਛੋਟੇ ਬੈਗਸ ਚ ਗਰਲਸ ਚ ਤਾਂ ਤੁਸੀਂ ਕਲਿੱਪਸ ਵਗੈਰਾ ਪਾ ਦਿੰਦੇ ਆ ਹੇਅਰ ਰਬੜ ਬੈਂਡ। ਪਾਤੇ ਏਦਾਂ ਕੁ ਲੈ ਕੇ ਔਰ ਬੋਇਸ ਚ ਆਪਣੇ ਉਹ ਅੱਜ ਕੱਲ ਸਪਾਈਡਰਮੈਨ ਵਾਲੀ ਵੋਚਾਂ ਆਂਦੀਆਂ ਨੇ ਕੈਪਸ ਵਗੈਰਾ ਹੋ ਗਈਆਂ ਯ ਪੇ ਗੋਗਲਸ ਹੋ ਗਏ ਛਟੇ ਛੋਟੇ ਫੈਨਸੀ ਜੇ।
ਹਾਂ ਹਾਂ ਤੁਸੀਂ ਕੰਮ ਕਰ ਸਕਦੇ ਹੋ ਤੁਸੀਂ ਮੇਰੇ ਕੋਲੋਂ ਨਾਹ ਇੱਕ ਕੰਮ ਕਰਨਾ ਅਗਰ ਤੁਹਾਨੂੰ ਐਸ ਆਈਟਮ ਦੇਖਣਾ ਹੈ ਤੁਹਾਨੂੰ ਆਣਾ ਪਏਗਾ, ਇੱਕ ਵਾਰ ਦੇਖਣ ਦੀ ਹੈ ਠੀਕ ਹੈ ਜੋ ਸਾਹਮਣੇ ਚੀਜ਼ ਹੁੰਦੀ ਹੈ ਨਾ ਉਹ ਦਿਖ ਜਾਂਣ ਤੁਸੀਂ ਕੰਮ ਕਰ ਸਕਦੇ ਹੋ ਤੁਸੀਂ ਨਾ ਆ ਜਾਣਾ ਮੇਰੇ ਕੋਲ। ਠੀਕ ਹੈ। ਤੇ ਮੈਂ ਤੁਹਾਨੂੰ ਕਲਿਪਸ ਵਗੈਰਾ ਦਿਖਾ ਦਾਂਗੀ। ਔਰ ਵਾਚਿਸ ਦਿਖਾਵਾਂਗੇ, ਤੁਸੀਂ ਪੇਟੀਡ ਵੇਟੀਡ ਪੀਸਿਸ ਲੈ ਜਾ ਜਾਣਾ ਠੀਕ ਹੈ ਟਵੰਟੀ ਬੈਗ ਲੈ ਜਾਣਾ ਬਾਰਬੀ ਡੋਲ ਵਾਲੇ ਟਵੰਟੀ ਬੈਗ ਲੈ ਜਾ ਤੁਸੀਂ ਬੋਇਜ਼ ਦੇਣਗੇ। ਠੀਕ ਹੈ, ਸਪਾਈਡਰਮੈਨ ਬੈਨਟੈਨ ਵਾਲੇ ਤੇ ਨਾਲ ਤੁਸੀਂ ਨਾ ਟਵਂਟੀ ਟਵਂਟੀ ਕਲਿਪਸ ਵੋਚੇਸ ਵਗੈਰਾ ਠੀਕ ਹੈ ਔਰ ਕਿਉਂਕਿ ਪ ਪਤਾ ਨਹੀਂ ਹੋਏ ਨਾ ਕਿ ਪਤਾ ਪੰਦਰਾਂ ਸੋਲਾਂ ਵੀਹ ਕੁੜੀਆਂ ਆ ਜਾਣ ਉਹ ਫਿਰ ਬੋਇਜ਼ ਦਾ ਲੈਣਗੀਆਂ ਨੇ ਤੇ ਇਸ ਕਰਕੇ ਜੋ ਬਾਕੀ ਕੀ ਸਮਾਨ ਬੱਚ
ਹਮ ਠੀਕ ਹੈ ਠੀਕ ਹੈ ਫੇਰ ਤੁਸੀਂ ਐਕਸਚੇਂਜ ਕਰ ਲਓਗੇ ਨਾ ਮਤਲਬ
ਹਾਂ ਹਾਂ ਕੋਈ ਨੀ ਕੋਈ ਨੀ ਤੇ ਇਹ ਤੇ ਹੋ ਹੀ ਜਾਂਦਾ ਹੈ।
ਕਿਉਂਕਿ ਮੈਂ ਹਾਂਜੀ ਓਹੀ ਫਿਰ ਹਾਂਜੀ ਉਹੀ ਤੇ ਤੁਸੀਂ ਜਿਹੜੇ ਫੇਰ ਦਸ ਪੰਦਰਾਂ ਵੇ ਉਹ ਟਵੈਂਟੀ ਥਰਟੀ ਵਾਲੇ ਜੋ ਤੁਹਾਡੇ ਹੈਪਂਰ ਸੀ ਉਹ ਮੈਨੂੰ ਥੋੜਾ ਦਸ ਪੰਦਰਾਂ ਬਣਵਾ ਦੇਣਾ ਉਹ ਜਿੱਦਾਂ ਕਿ ਮੈਂ ਨਾ ਗੇਮਸ ਵਗੈਰਾ ਖਿਡਵਾਨੀਆਂ ਨੇ ਨਾ ਤੇ ਉਸ ਚ ਬੱਚ ਬੱਚੇ ਨੂੰ ਮਤਲਬ ਕਿ ਗਿਫਟ ਕਰ ਦਾਂਗੇ ਏਦਾਂ ਕੁ ਤੇ ਉਹ ਮੈਂ ਸੋਚ ਰਹੀ ਹ ਹੈਪਂਰ ਛੋਟੇ ਤੇ ਉਹ ਵਾਲੇ ਹੈਂਪਰ ਮੈਂ ਵੈਸੇ ਕਰਨਾ ਔ ਰਿਟਰਨ ਗਿਫਟ ਵੈਸੇ ਮੈਂ ਫੇਰ ਅੱਛੇ ਬਣਾਨਾ ਤਾਂ ਕਿ ਉਹ ਸਾਰੇ ਬੱਚਿਆਂ ਨੂੰ ਮਿਲ ਜਾਣ ਰਿਟਰਨ ਗਿਫਟ ਤੇ
ਹਾਂਜੀ ਬਾਕੀ ਤੁਸੀਂ ਕੰਮ ਕਰ ਸਕਦੇ ਹੋ ਬੱਚਿਆਂ ਨੂੰ ਜਿਵੇਂ ਖਾਣ ਪੀਣ ਦਾ ਸਮਾਨ ਬੜਾ ਪਸੰਦ ਹੁਨ ਤੁਸੀਂ ਰਿਟਰਨ ਗਿਫਟ ਚ ਖਾ ਦਿਨ ਦਾ ਸਮਾਨ ਰੱਖ ਸਕਦੇ ਹੋ। ਔਰ ਵੈਸੇ ਤੁਸੀਂ ਅ ਅ ਗੇਮਸ ਚ ਕਿਉਂਕਿ ਦੇਖੋ ਇਹ ਹੁੰਦਾ ਅਹ ਜੋ ਗੇਮਸ ਹੁੰਦੇ ਨੇ ਨਾ ਉਹਦੇ ਚ ਤੇ ਚਲੋ ਬੰਦਾ ਜਿੱਤ ਕੇ ਸਮਾਨ ਲੈ ਲੈਂਦਾ ਹੈ ਪਰ ਜੋ ਬੱਚੇ ਅੱਜ ਕੱਲ੍ਹ ਦੇ ਕੀ ਕਹਿੰਦੇ ਨੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਬੜਾ ਹੀ ਸਵਾਦ ਮਤਲਬ ਅੱਛਾ ਲੱਗਦਾ ਹੈ। ਉਹਦੇ ਸੁਲਾਈ ਹੋ ਜਾਂਦੀ ਹੈ ਤੇ ਤੁਸੀਂ ਹੈਪਂਰ ਰਿਟਰਨ ਗਿਫਟ ਤੇ ਹੈਂਪਰ ਦੇ ਦੋ ਠੀਕ ਹੈ ਨਾ ਔਰ ਉਹ ਤੁਹਾਨੂੰ ਵੀ ਬਜਟ ਫਰੀ ਪਏਗਾ ਕਿ ਆਰਾਮ ਨਾਲ ਤੁਹਾਡਾ ਜਿਵੇਂ ਬਜਟ ਸਟਾਰਟਿੰਗ ਹੈ ਪੰਜਾਹ ਰੁਪਏ ਦਾ ਤੁਸੀਂ ਪੰਜਾਹ ਰੁਪਏ ਵਾਲੇ ਹੈ ਪਰ ਬਣਵਾ ਲੋ। ਠੀਕ ਹੈ ਨਾ ਬਾਕੀ ਵੀ ਜੋ ਤੁਹਾਨੂੰ ਪੰਦਰਾਂ ਵੀਹ ਗਿਫਟਸ ਲੈਣੇ ਨੇ ਉਹ ਤੁਸੀਂ ਵੈਸੇ ਵਾਲੇ ਗਿਫ਼ਟ ਲੈ ਲਓ ਤੁਹਾਨੂੰ, ਸਹੀ ਪੈ ਜਾਣਗੇ ਰੇਟ ਵੀ ਸਹੀ ਪੈਜੇਗਾ। ਠੀਕ ਹੈ, ਨਾ ਉਹਦੇ ਚ ਤੁਸੀਂ ਲੈ ਲੈਣਾ ਕੀ ਕਹਿੰਦੇ ਆ ਅ ਮਤਲ ਸ ਐਸੇ ਲੈ ਲੈਣਾ ਸਮਾਨ ਕਿ ਅ ਤੁਹਾਡਾ ਹੋ ਗਿਆ ਇੱਕ ਮਗ ਹੋ ਗਿਆ ਬੜੇ ਅੱਛੇ ਅੱਛੇ ਮਗ।
ਹਾਂਜੀ ਹਾਂਜੀ ਹਾਂ ਹਾਂਜੀ ਹਾਂ ਇਹ ਵੀ ਐ। ਅੱਛਾ ਲੱਗ ਰਿਹਾ। ਮੈਨੂੰ ਹਾਂਜੀ,
ਸਿਪਲਸ ਲੈ ਲੈਣਾ ਮਗ ਲੈ ਲੈਣਾ। ਹੋਰ ਜਮੈਟਰੀ ਬੋਕਸ ਵਾਲਾ ਇੱਕ ਸੈਟ ਲੈ ਲੈਨਾ ਐਸਾ ਯੂਨੀ ਜੋ ਯੂਨੀਸੈਕਸ ਹੁੰਦਾ ਬੋਇਜ਼ ਗਰਲਸ।
ਹਾਂਜੀ ਹਾਂਜੀ ਹਾਂਜੀ ਉਹੀ ਇਹ ਠੀਕ ਰਹੇਗਾ, ਕਿਉਂਕਿ ਉਹ ਸਾਨੂੰ ਹੀ ਗਿਫਟ ਪੈਕ ਕਢਾਉਣਗੇ ਤੇ ਸਾਨੂੰ ਵੀ ਨੀ ਪਤਾ ਕਿਦੇ ਅੰਦਰ ਕੀ ਹੈਗਾ ਵੇ
ਹਮ ਹੂ ਹੂ ਤੇ ਫੇਰ ਤੁਸੀਂ ਕਦੋਂ ਆਓਗੇ ਕੱਲ ਤੇ ਸਾਡੀ ਸ਼ੋਪ ਬੰਦ ਰਹੇਗੀ ਸੰਡੇ ਹੈ ਤੇ ਤੁਸੀਂ ਮੰਡੇ ਨੂੰ ਆ ਜਾਓ ਹਾਂ ਹਾਂ ਬਾਕੀ ਮੈਂ ਤੁਹਾਨੂੰ ਨਾ ਆਪਣੇ ਸਟਾਫ ਨੂੰ ਕਹਿ ਕੇ ਤੁਹਾਨੂੰ ਫੋਟੋਜ਼ ਭੇਜ ਦਿੰਦੀ ਹਾਂ ਸ਼ੇਅਰ ਕਰਵਾ ਦਿੰਦੀ ਹਾਂ ਫੋਟੋਜ਼ ਤੁਸੀਂ ਫੋਟੋਜ਼ ਤੋਂ ਵੀ ਥੋੜਾ ਆਈਡੀਆ ਲਗਾ ਲੈਣਾ ਬਾਕੀ ਤੁਸੀਂ ਸਿਲੈਕਟ ਕਰ ਲੈਣਾ ਮੈਂ ਮੰਡੇ
ਠੀਕ ਓਕੇ ਜੀ ਹਾਂਜੀ ਠੀਕ ਚਲੋ ਮਿਲ ਹਨਾ ਪਰਸੋਂ ਠੀਕ ਹੈ ਓਕੇ ਓਕੇ ਹਾਂਜੀ ਸਤਿ ਸ਼੍ਰੀ ਅਕਾਲ